ਹੈਲੋ
ਹੈਲੋ ਨਮਸਤੇ ਜੀ।
ਹਾਂਜੀ ਨਮਸਤੇ ਜੀ।
ਪਤਾ ਨੀ ਕੀ ਹੋ ਜਾਂਦਾ, ਵਿੱਚ ਨੈਟਵਰਕ ਦੀ ਸ਼ਾਇਦ ਕੋਈ ਪ੍ਰੋਬਲਮ ਆ।
ਅੱਛਾ ਮੈਂ ਸੋਚਿਆ ਪਿੱਛੇ ਮੇਰੀ ਨੌ ਨਇਸ ਨਾ ਆਈ ਹੋਏ ਤਾਂ ਵੀ ਤਾਂ ਨੀ ਕਟੋਂਦੀ ਐ।
ਓ ਹੁਣ ਮੈਨੂੰ ਪਤਾ ਈ ਨੀ ਐ, ਮੈਂ ਓਨੂੰ ਕੁਛ ਪਤਾ ਨੀ ਐ ਏਨਾ।
ਏ ਕਿੰਨੇ ਮਿੰਟ ਦੇ ਉਪਰ ਅਕਸੈਪਟ ਹੋ ਆਂਦੀ ਐ?
ਹਾਂਜੀ
ਕਿੰਨੇ ਮਿੰਟ ਦੇ ਓਪਰ ਐਕਸੈਪਟ ਹੋ ਐਂਦੀ ਐ?
ਓਨਾਂ ਨੇ ਜਦੋਂ ਅਕਸੈਪਟ ਹੋਣੀ ਆ ਨਾ ਸਾਨੂੰ ਪਤਾ ਲੱਗ ਜਾਣਾ ਵਾ। ਮਲਬ ਤਾਂਵੀ ਪਤਾ ਲੱਗ ਜਾਂਦਾ ਵਾ, ਮੈਂ ਆਪਾਂ ਏਨਾ ਗੌਰ ਈ ਨੀ ਰੱਖਿਆ ਹੋਇਆ।
ਨ‌ਈ- ਨਈ ਮੇਰਾ ਪੁੱਛਣਾ ਮਤਲਬ ਏ ਐ, ਕਿੰਨੇ ਮਿੰਟ ਦੇ ਪਰ ਮਤਲਬ ਜੀਆਂ ਅਹੀਂ ਸੱਤ ਮਿੰਟ ਤੋਂ ਘੱਟ ਕਰਦੇ ਹੀ ਤੇ, ਤੇ ਮਤਲਬ ਓ ਗਿਣੀ ਨੀ ਹੀਂ ਜਾਂਦੀ।
ਓ ਏਰ 'ਚ ਨੀ ਓ ਸਾਬ ਹੈਗਾ।
ਏਦੇ 'ਚ ਮਤਲਬ ਇੱਕ ਦੋ ਮਿੰਟ ਵੀ ਕਰੋ, ਸ
ਹਾਂਜੀ ਬਸ ਸਾਡੀ ਕੋਲ ਸ‌ਈ ਵੇ ਨਾਲ ਹੋਣੀ ਚਾਈਦੀ ਐ, ਮਤਲਬ ਕਿ ਆਪਾਂ ਟੋਪ ਪੀ ਤੇ ਗੱਲ ਕੀਤੀ ਆ ਨਾ ਵੇਖੋ ਹੁਣ। ਪੈਲਾਂ ਆਪਾਂ ਏਦਾਂ ਮਲ ਟੋਪਿਕ ਨੀ ਮਲਬ ਓਦਾ ਨੋਰਮਲੀ ਸ‌ਈ ਵੇ ਨਾਲ ਗੱਲ ਕੀਤੀ ਐ ਨਾ। ਜਰੀ ਸ‌ਈ ਵੇ ਨਾਲ ਕੋਲਸ ਹੁੰਦੀਆਂ ਨੇ, ਓ ਅਕਸੈਪਟ ਹੋ ਜਾਂਦੀਆਂ। ਨਈ ਓ ਰਜੈਕਟ ਪਤਾ ਰਿਜੈਕਟ ਪਤਾ ਕੀ ਓਦੋਂ ਕਰਦੇ ਨੇ ਓ, ਜਦੋਂ ਕੀ ਆਪਾਂ ਗ਼ਲਤ ਬੋਲਿਆ ਓਵੇ।
ਅੱਛਾ ਅਭਿਊਜ਼ ਕੀਤਾ ਹੋਏ।
ਹਾਂ ਜਾਂ ਆਪਾਂ ਗ਼ਲਤ ਬੋਲਿਆ ਹੋਵੇ ਜਾਂ ਆਪਾਂ ਗੱਲ ਈ ਨਾ ਕੀਤੀ ਹੋਵੇ ਸ‌ਈ ਵੇ ਨਾਲ ਜਾਦਾ ਫਿਲਰ ਵਰਡਸ ਵਗੈਰਾ ਜਾਦਾ ਯੂਸ ਕਰ ਲਏ, ਓਦਾ ਸ‌ਈ ਤਰੀਕ ਕੇ ਗੱਲ ਨਾ ਕੀਤੀ ਫੇਰ ਰਿਜੈਕਟ ਕਰਦੇ ਆ ਓ, ਓਦਾ ਨੀ ਕਰਦੇ।
ਮਤਲਬ ਇਆ ਜਿਆਂ ਅਸੀਂ ਥੋੜਾ ਮਤਲਬ ਜੋਸ਼ ਸਟੋਕ, ਵੀ ਮਜੇ ਨਾਲ ਗੱਲ ਕਰਦੇ ਹੀ ਵੀ -ਵੀ ਮਿੰਟ। ਤੇ ਕੋਈ ਟੈਂਨਸ਼ਨ ਨਹੀਂ ਹੁੰਦੀ ਐ ਸਾਡੀ ਐਕਸੈਪਟ ਹੀ ਹਦੀ ਰਹਿੰਦੀ ਹੀ
ਨਹੀਂ ਉਹ ਹਾਂ ਉਸ ਤਾ ਈ ਐ
ਅੱਛਾ ਅੱਛਾ
ਬਸ ਆਪਾਂ ਬਾਕੀ ਹੋਰ ਕੋਈ ਗੱਲ ਨੀ ਕਰਨੀ ਮਲਬ ਹੋਰ ਕੋਈ ਐਪ ਪੀ ਗੱਲ ਨੀ ਕਰਨੀ ਆ ਕਿਸੇ ਹੋਰ ਚੀਜ਼ ਦੀ ਗੱਲ ਨੀ ਕਰਨੀ ਠੀਕ ਐ ਨਾ
ਨਹੀਂ ਉਹ ਕੀ ਹੋ ਗਿਆ ਉਹ ਤੇ ਸਾਡਾ ਐਕਸਪੀਰੀਅਂ ਹੋ ਗਿਆ ਨਾ ਕਿ ਪਹਿਲੇ ਵੀ ਮਤਲਬ ਜੇ ਕੰਮ ਖਿੱਚ ਦਾ ਵੀ ਹੈ ਤੇ ਉਹਦਾ ਆਪਣਾ ਇਹ ਵੀ ਸ਼ੇਅਰ ਕਰਨ ਵਾਲੀ ਗੱਲ ਆ ਇਸ ਕਿਹੜਾ ਕੋਈ ਏਡਾ ਇ
ਬ੍ਰੇਕਫਾਸਟ ਵਗੈਰਾ ਕਰ ਲਿਆ ਤੁਹੀ
ਹਾਂ ਕਰ ਲਿਆ ਤਹੀ
ਚਲੋ ਵਧੀਆ ਹਾਂ ਕਰ ਲਿਆ ਘਰ ਦਾ ਕੰਮ ਹੀ ਕਰਦੀ ਪਈ ਸੀ ਜੋ ਤੁਹਾਡਾ ਮੈਸੇਜ ਆਇਆ ਹਾਏ ਹੁਣੇ ਵੇਹਲੇ ਹੋ ਜਾਈਏ ਕੰਮ ਵੀ ਜਰੂਰੀ ਐ
ਏ ਜੇ ਤੋ ਪਹਿਲੀ ਕਾਲ ਸੀ ਇਸ ਲੀਏ ਤੁਹਾਡੀ ਵੀ
ਹਾਂਜੀ ਜੀ ਮੈਂ ਇਸ ਤੋਂ ਪਹਲਾਂ ਕਾ ਮਲਬ ਪਹਿਲਾਂ ਕੋਲ ਕੋਲਸ ਕੀਤੀਆਂ ਹੋਈਆਂ ਸੀ ਜਦੋਂ ਮੈਂ ਗਈ ਸੀ ਨਾ ਓਧਰ ਘੁੰਮਣ ਵਾਸਤੇ ਸਿਵ ਧਾਮ ਹਾ ਡੋ ਓ ਉੱਧਰੋਂ ਉਸ ਤੋਂ ਪਹਿਲਾਂ ਮੈਂ ਕੋਲ ਕੀਤੀਆਂ ਸੀ ਤੇ ਉਹ ਕੋਲਾਂ ਦੀ ਪੇਮੈਂਟ ਮੈਨੂੰ ਆ ਗਈ ਸੀ ਟਾਈਮ ਨਾਲ
ਮਤਲਬ ਜੀਆਂ ਮੈਂ ਇੱਕ ਕੋਲੀ ਲਾਈ ਪੂਰੀ ਦਸ ਮਿੰਟ ਕੀਤੀ ਤੇ ਉਹਦੇ ਮਤਲਬ ਆ ਸੌ ਰੁਪਏ ਬੰਨਨਾ
ਹਾਂ
ਤੇ ਜੀਆਂ ਮਤਲਬ ਤੁਹੀ ਕਾਲ ਕੀਤੀ ਹੈ ਤੇ ਓਹ ਜੜੇ ਅੱਸੀ ਐਕਸਟਰਾ ਸੀ ਉਹ ਤੁਹਾਨੂੰ ਮਿਲਣੇ ਜਾਂ ਮੈਨੂੰ ਮਿਲਣੇ ਆ
ਉਹ ਹੁਣ ਪਤਾ ਨੀ ਹੁਣ ਜਦ ਪੇਮੈਂਟ ਆਏਗੀ ਨਾ ਤੁਹਾਨੂੰ ਆਵੇ ਪਤਾ ਲੱਗ ਜੇਗਾ
ਅੱਛਾ ਅੱਛਾ ਉਹ ਈਆ ਹੁੰਦਾ ਕਿ ਹੈ ਵੈਸੇ ਉਹਦਾ ਮਤਲਬ ਏ
ਉਹ ਕੀ ਪਤਾ ਵੀ ਸਿਸਟਮ ਇਹਨਾਂ ਨੇ ਰੱਖਿਆ ਹੋਇਆ ਰਿਸੀਵਰ ਦੇ ਪੈਸੇ ਆ ਦੇਖੋ ਸਿੱਧੀ ਗੱਲ ਰਿਸੀਵ ਕਰ ਦੇ ਪਏ ਅੱਗਲਾ ਕੋਲ ਅਗਲਾ ਹੁਣ ਜਿਵੇਂ ਦੇਖੋ ਮੇਰੇ ਕੋਲ ਕੋਈ ਬੰਦਾ ਨਹੀਂ ਸੀਗਾ ਠੀਕ ਹੈ ਨਾ ਮੈਂ ਇੱਕ ਕੁੜੀ ਨੂੰ ਕਿਆ ਉਨੂੰ ਕਿਹਾ ਮੈਂ ਮੇਰੀ ਕੋਲਜ ਮਲਬ ਰਹਿੰਦੀਆਂ ਨੇ ਪੈਂਡਿੰਗ ਸਾਡੀਆਂ ਕੋਲਸ ਕੰਪਲੀਟ ਉਹ ਦੀਆਂ ਕੰਪਲੀਟ ਹੋ ਗਈਆਂ ਹੋਈਆਂ ਸੀ ਤੇ ਉਹਨੇ ਮੈਨੂੰ ਕਿਹਾ ਮੈਂ ਰਿਸੀਵ ਕਰ ਸਕਦੀ ਆ ਤੇ ਉਹਨੂੰ ਰਿਸੀਵ ਦੇ ਪੈਸੇ ਮਿਲਣਗੇ
ਮਤਲਬ ਖੱਲੀ ਰਿਸੀਵ ਦੇ ਵੱਖਰੇ ਆ ਤੇ ਕਰਨੇ ਦੇ ਵੱਖਰੇ ਆ
ਹਾਂ ਕਰਨੇ ਦੇ ਵੱਖਰੇ ਆ ਐਕਸਟਰਾ ਦਾ ਪਤਾ ਨਹੀਂ ਮੈਨੂੰ ਹੁਣ ਐ ਚੀਜ਼ ਮੈਨੂੰ ਜਿੱਦਾਂ ਦੱਸਿਆ ਮੈਂ ਤਾ ਨੂੰ ਦੱਸ ਦਿੱਤਾ ਪਰ ਮੇਰੀ ਪੇਮੈਂਟ ਸਹੀ ਆ ਗਈ ਸੀ ਮੇਰਾ ਪਜਾਆ
ਮਤਲਬ ਛੇ ਵਾਰੀ ਐਹੀ ਇੱਕ ਬੰਦੇ ਇੱਕ ਬੰਦਾ ਛੇ ਵਾਰੀ ਕਰ ਸਕਦਾ ਐ ਇੱਕ ਬੰਦੇ ਨਾਲ ਮਤਲਬ ਜੀਆਂ ਛੇ ਵਾਰੀ ਤੁਹੀ ਕਰੋਗੇ ਪਰ ਛੇ ਵਾਰੀ ਦੁਬਾਰਾ ਮੈਂ ਕੋਲ ਲਾ ਗੀ
ਹਾਂ ਬਸ ਏਦਾਂ ਬਰਾਬਰ ਬਰਾਬਰ ਚੱਲਣਾ ਆ ਜਿਵੇਂ ਤਾਔਡੀਆਂ ਵੀ ਛੇ ਹੋ ਗਈਆਂ ਮੇਰੀਆਂ ਵੀ ਛੇ ਹੋ ਗਈਆਂ ਠੀਕ ਐ ਨਾ
ਮਤਲਬ ਬਾਰਾਂ ਕੋਲਾ ਇੱਕ ਦਿਨ ਚ ਫਿਰ ਦੂਏ ਬੰਦੇ ਕਿਸ ਹੋਰ ਨਾ ਕਰ ਸਕਦੇ ਆ ਅਸੀਂ
ਹਾਂ ਹੇਰ ਕਿਸੇ ਹੋਰ ਨਾ ਕਰ ਸਕਦੇ ਆ
ਮਤਲਬ ਤੂਹੀ ਸਿੰਮ ਨਾ ਲੋ
ਨਹੀਂ ਨਹੀਂ ਈ ਨੰਬਰ ਨੀ ਲੋੜ ਨਹੀਂ ਉਹਦੀ ਚੀਜ਼ ਨਹੀਂ ਲੋੜ ਹੈਗੀ
ਅੱਛਾ ਅੱਛਾ ਇਹਦੇ ਚ ਉਹ ਚੱਕਰ ਨਹੀਂ ਹੈ
ਹਾਂ ਇਦੇ ਚ ਕੋਈ ਚੱਕਰ ਨਹੀਂ ਪਹਿਲਾਂ ਤੁਸੀਂ ਆਪਣੀ ਜਿੰਨੇ ਤੁਹਾਨੂੰ ਕੋਲਾ ਮਿਲੀਆਂ ਈਆਂ ਨਾ ਤੁਹੀ ਓਹ ਕੋਲ ਲਾਉ ਕੰਪਲੀਟ ਕਰੋ ਰਾਮ ਦੇ ਨਾਲ ਠੀਕ ਐ, ਬਸ, ਹੋਰ ਤਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨੀ ਹੈਗੀ, ਚੰਗਾ ਸਗੋ ਏਦੇ ਚ
ਏਹ ਦੋ ਕੋਲਾਂ ਤੁਆਡੀਆਂ ਹੋ ਗਈਆਂ ਜੇੜੀ ਤੁਸੀਂ ਕੀਤੀ ਐ ਫੇਰ ਓਦੇ ਬਾਦ ਚਾਰ ਤੁਹੀ਼ ਹੋਰ ਕਰੋਗੇ ਫੇਰ ਛੇ ਮੈਂ ਕਰਨੀਆਂ ਨੇ ਤੁਆਨੂੰ
ਬਸ ਹਾਂ ਏਦਾਂ ਈ ਕਰਨਾ ਆਪਾਂ
ਅੱਛਾ-ਅੱਛਾ ਚਲੋ ਆਪੇ ਆਸਤਾ-ਆਸਤਾ ਸਮਝ ਆ ਜੇਗੀ।
ਹਾਂ ਬਸ ਮੈਨੂੰ ਵੀ ਹੌਲੀ-ਹੌਲੀ ਸਮਝ ਆਈ ਮੈਨੂੰ ਸਮਝ ਥੋੜ੍ਹੀ ਆਈ ਪੈਲੇ ਹਾਥ ਤੇ ਤੇਰਾਂ ਕੋਲਾਂ ਹੋਣ ਤੋਂ ਬਾਦ ਮੈਨੂੰ ਸਮਝ ਆਈ ਆ ਕਿੱਦਾਂ ਕੰਮ ਕਰਨਾ ਐ।
ਅੱਛਾ-ਅੱਛਾ ਓਈ ਓ ਨਵਾਂ-ਨਵਾਂ ਕਿੱਥੇ ਸਮਝ ਆਂ ਜੇ ਜੇ ਕੋ ਲੱਗੇ ਹੋਵੇ ਏ ਸ
ਤੇ ਕੋਲ ਤੇ ਕੋਲਾ ਵੇਸਟ ਵੀ ਹੋਈਯਾ ਮੇਰੀਆਂ, ਕੋਲਾ ਵੇਸਟ ਵੀ ਹੋ ਜਾਂਦੀਆਂ ਨੇ
ਕੈ ਓ ਕਿਵੇ
ਓ ਹੁਣ ਕੋਈ-ਕੋਈ ਜਿਵੇਂ ਐਪ ਤੇ ਨਾ ਹੋਵੇ ਜਾਂ ਐਪ ਤੇ ਹੋਵੇ ਵੀ ਤਦ ਵੀ ਇਨੂੰ ਕੋਲ ਨੀ ਲੱਗਦੀ
ਅੱਛਾ-ਅੱਛਾ ਓ ਕੋਲ ਵੇਸਟ ਵੀ ਹੁੰਦੀ ਐ।
ਹਾਂ ਵੇਸਟ ਹੋ ਜਾਂਦੀ ਏ ਕੋਲ।
ਓ ਜੀਵੇ ਮੈਂ ਤੁਆਨੂੰ ਏਕ ਲਾਈ ਏਦਾ ਮਤਲਬ ਓਹ ਵੇਸਟ ਐ।
ਹਾਂ ਜੇ ਤੁਆਡੀ ਲੱਗੀ ਨੀ ਨਾ ਮੇਰੇ ਵੱਲ, ਓਥੇ ਕੁਛ ਲਿਖਿਆ ਆਯਾ ਹੋਣਾ।
ਅਹ ਉੱਥੇ ਬਸ ਇਓ ਕਾਲਿੰਗ ਹੁੰਦਾ ਵਾ ਕਿ ਇਨੇ ਚੁੱਕਿਆ ਨੀ ਏ।
ਬਸ ਫੇਰ ਓ ਵੇਸਟ ਹੋ ਗਈ ਹੋਣੀ ਏ।
ਅੱਛਾ।
ਜਾਂ ਤਾਡੇ ਉੱਪਰ ਤੁਆਨੂੰ ਉੱਪਰ ਸ਼ੋਅ ਕਰੇਗਾ ਤਾਨੂੰ ਤੁਆਡੀਆਂ ਕਿੰਨੀਆਂ ਕੋਲਜ ਹੈਗੀਆਂ ਨੇ ਪੈਲੇ ਪੰਜ ਤੁਆਨੂੰ ਮਿਲੀਆਂ ਹੋਨੀਯਾ ਐ, ਓਸ ਸਾਬ ਤੁਆਨੂੰ ਪਤਾ ਲੱਗੇਗਾ ਕਿ ਤੁਆਡੀ ਕਿੰਨੀਆਂ ਕੋਲ ਸਈ ਐ।
ਚਲੋ ਆਸਤਾ-ਆਸਤਾ ਪਤਾ ਲੱਗੇਗਾ ਹੁਣ ਕੋਲ ਜੇ ਕਟੋਏਗੀ ਫੇਰ ਦੇਖਾਂਗੀ ਵੈਸੇ ਮੈਂ ਪੇਮੈਂਟ ਚ ਗਈ ਓਥੇ ਸ਼ੋ ਕੁਛ ਨੀ ਕੀਤਾ ਮਤਲਬ ਏਹ ਵੀ ਥੋੜ੍ਹ ਲੇਟ ਚੜ੍ਹਦੀ ਐ।
ਹਾਂ ਨਈ ਹਜੇ ਤੁਸੀਂ ਹਜੇ ਕੰਮ ਕਰੋਗੇ ਨਾ ਪੈਲਾਂ ਆਜ ਦਾ ਦਿਨ, ਫੇਰ ਕੱਲ ਤਾਨੂੰ ਉੱਥੇ ਡਿਟੇਲਜ਼ ਸ਼ੋਅ ਕਰਨ ਵਾਸਤੇ ਨਾ ਤੁਆਡਾ ਓਪਸ਼ਨ ਖੁੱਲ੍ਹ ਜੇਗਾ ਮੇਰਾ ਵੀ ਏਦਾਂ ਹੀ ਹੋਯਾ ਸੀ। ਪੈਲਾ ਇੱਕ ਦਿਨ ਕੰਮ ਕੀਤਾ, ਹਾਂ ਇੱਕ ਦਿਨ ਮੈਂ ਕੰਮ ਕੀਤਾ ਫੇਰ ਅਗਲੇ ਦਿਨ ਮੈਂ ਮੈਨੂੰ ਓਨੇ ਸ਼ੋਅ ਕੀਤਾ ਕਿ ਤੁਸੀਂ ਆਪਣੀ ਬੈਂਕ ਡਿਟੇਲਸ ਪਾਰ ਸਕਦੇ ਜੇ
ਅੱਛਾ-ਅੱਛਾ ਮਤਲਬ ਤੁਸੀਂ ਸਈ ਤਰ੍ਹਾਂ ਕੰਮ ਕੀਤਾ ਚੈਕਿੰਗ ਹੋ ਗਈ ਤੁਆਡੇ ਕੰਮ ਦੀ
ਤੇ ਮੈਂ ਫਿਰ ਜਦੋਂ ਡਿਟੇਲਸ ਪਰੀਆ, ਤੇ ਉਸ ਤੋਂ ਬਾਦ ਓਨਾਂ ਨੇ ਮੈਨੂੰ ਦੋ ਰੁਪਏ ਪਾਏ। ਪੈਲਾਂ ਦੋ ਰੁਪਏ ਪਾਕੇ ਚੈਕਿੰਗ ਕਰਦੇ ਆ।
ਅੱਛਾ
ਹਾਂ ਅ ਉਸ ਤੋਂ ਬਾਅਦ ਜਿੰਨੀ ਤਾਡੀ ਪੇਮੈਂਟ ਬਣੀ ਹੋਏਗੀ ਓ ਜਿੰਨੀ ਤਾਡੀ ਪ੍ਰੋਸੈਸਿੰਗ ਚ ਹੋਏਗੀ ਤੁਆਨੂੰ ਮਿਲ ਜਾਏਗੀ ਅਗਲੇ ਦਿਨ
ਅੱਛਾ-ਅੱਛਾ। ਮਤਲਬ ਓਹ ਏਨਾਂ ਨੇ ਆਪਣੇ ਸਾਬ ਨਾਲ ਈ ਕਰਨੀ ਐ ਆਟੋਮੈਟਿਕ
ਹਰ-ਹਰ ਐਪ ਦਾ ਅਪਣਾ ਸਿਸਟਮ ਹੁੰਦਾ ਠੀਕ ਏ ਨਾ ਹਰ ਓ ਕੈਂਦੇ ਆਪਣਾ ਈ ਸਿਸਟਮ ਹੈਗਾ ਜੋ ਮਰਜ਼ੀ ਕਹਵੋ
ਆਪਣਾ-ਆਪਣਾ ਸਈ ਗੱਲ ਐ, ਰੂਲਸ ਏ ਆਪਣੇ-ਆਪਣੇ
ਤੇ ਹੋਰ, ਹੋਰ ਤੁਸੀਂ ਠੀਕ ਕਿਤੇ ਕੁੰਮਣ-ਕੁੰਮਣ ਨੀ ਗਏ
ਹੈਂ।
ਕੁੰਮਣ ਨੀ ਗਏ ਕਿਤੇ? ਕਿਉਂ।
ਇ ਵੇਂ ਹੀ ਕੱਢ ਲਿਆ ਘਰ ਹੀ ਟਾਈਮ ਪਾਸ ਕਰ ਲਿਆ
ਕਕਾ ਵੀ ਪੈਲਾਂ ਆਪਾਂ ਵੀ ਘਰੇ ਟੈਮ ਪਾਸ ਕਰਦੇ ਹੁੰਦੇ ਸੀ ਪਰ ਹੁਣ ਇਸ ਵਾਰ ਸਲਾਮਾਨ
ਨਾਨਕੇ ਗਏਦੇ ਸੀ ਬਸ
ਥੇ ਲਾ ਉਥੇ ਦਿਨ ਲਾਆਣੇ ਸੀ ਚੰਗੀ ਤਰ੍ਹਾਂ
ਹਾਂ ਉੱਥੇ ਵੀ ਸਵੇਰੇ ਗਏ ਸ਼ਾਮੀ ਆ ਗਏ
ਹੋ ਲੈ ਉਹ ਫਾਇਦਾ
ਪਤਾ ਨੀ ਸਾਨੂੰ ਕਿਦੇੇਟ ਸਕਾਈ ਲੱਗਦੀ ਨਹੀਂ ਹੈ
ਹ ਪਤਾ ਕੀ ਕਈਆਂ ਨੂੰ ਘਰ ਹੀ ਚੈਨ ਆਂਦਾ ਹੁੰਦਾ
ਹਾਂ ਸਹੀ ਗੱਲ ਹੈ ਮੇਰੇ ਪਾਪਾ ਨੂੰ ਵੀ ਘਰ ਉਹ ਵੀ ਕਿਤੇ ਨੀ ਹੋਰ ਸੋ ਸਕਦੇ ਨਾ ਰਹਿ ਸਕਦੇ
ਹਾਂ ਬਸ ਉਹ ਕਈਆਂ ਨੂੰ ਘਰੇ ਹੀ ਹੁੰਦਾ ਪਤਾ ਕੀ ਕਈਆਂ ਨੂੰ ਘਰ ਚ ਹੀ ਸਕੂਨ ਮਿਲਦਾ ਹੈਗਾ
ਉਹੀਓ ਐ ਨਾ
ਜੋ ਮਰਜੀ ਕੋ ਘਰ ਦੀ ਰੀਸ ਵੱਖਰੀ ਆਪਾਂ ਅੱਠ ਦਿਨ ਉੇਥੇ ਚੱਲ ਜਰੂਰ ਗਏ ਉੱਤਰਾਖੰਡ
ਅੱਛਾ
ਪਰ ਉਸ ਤੋਂ ਬਾਅਦ ਹਾਂ ਜਦੋਂ ਉੱਥੇ ਪਹੁੰਚੇ ਨਾ ਬਸ ਆਪਣਾ ਘਰ ਆਪਣਾ ਘਰ ਹੀ ਹੁੰਦਾ
ਉਹ ਤੇ ਹੈ ਈਆ ਫੇਰ ਆ ਕੇ ਜੀਆਂ ਆਪਣੇ ਘਰ ਦਾ ਬਹਿਣਾ ਖਾਣਾ ਪੀਣਾ
ਬ ਬੜੀ ਚੀਜ਼ਾਂ ਦਾ ਇਫੈਕਟ ਪੈਂਦਾ ਹੈ। ਖਾਣਾ ਪੀਣਾ ਸੋਣਾ ਪਤਾ ਨੀ ਕਿੰਨੀਆਂ ਕੁ ਚੀਜ਼ਾਂ ਬੰਦੇ ਨੂੰ ਸੋਚ ਣੀਆਂ ਪੈਂਦੀਆਂ ਖਾਣੇ ਰ ਭੁੱਖ ਹੀ ਮਰ ਜਾਂਦੀ ਹੈ। ਬਾਹਰ ਜਾ ਕੇ ਤੇ
ਬਾਹਰ ਮਤਲਬ ਪਤਾ ਕੀ ਹੁੰਦਾ ਇੱਕ ਵਾਰੀ ਖਾਓ ਫੇਰ ਦੂਈ ਵਾਰੀ ਖਾਓ ਤੇ ਫੇਰ ਤ੍ਰੀ ਚੌਥੀ ਵਾਰੀ ਤੇ ਭੁੱਖ ਈ ਨੀ ਲੱਗਦੀ ਇਆਂ ਢਿੱਡ ਅਜੀਬ ਜਿਹਾ ਫੁੱਲ ਫੁੱਲ ਹੋ ਜਾਂਦਾ
ਬਸ ਚਲੋ ਕੀ ਕਰ ਸਕਦੇ ਆ ਹੋ ਆਏ ਘੁੰਮੀ ਜੋ ਗਰਮੀਆਂ ਗੀਆਂ ਛੁੱਟੀਆਂ
ਆਹ ਗਰਮੀੀਆਂ
ਤੇ ਹੋਰ ਗਰਮੀਆਂ ਦੇਖੋ ਇੱਕ ਗਰਮੀਆਂ ਚ ਜਾਣਾ ਹੁੰਦਾ ਕਿਸੇ ਨੇ ਹਾਂ ਤੇ ਇੱਕ ਸਰਦੀਆਂ ਵੀ ਜਾਣਾ ਹੁੰਦਾ ਤੇ ਸਰਦੀਆਂ ਚ ਆਪਾਂ ਜਾਂਦੇ ਨੀ ਉਹ ਸਰਦੀਆਂ ਦੀ ਠੰਡ ਵਹਿ ਹੀ ਬੜੀ ਪੈਂਦੀ ਹੈ
ਆਹੋ ਸਰਦੀਆਂ 'ਚ ਵੈਸੇ ਵੀ ਧੁੰਦ ਮੌਸਮ ਖਰਾਬ ਰੋਡ ਖਰਾਬ ਸਭ ਕੁਛ ਖਰਾਬ
ਗਰਮੀ ਰਹਿ ਗਈ ਜ ਬੰਦਾ ਗਰਮੀਆਂ ਚ ਹੋ ਆਵੇ ਤਾਂ ਵਧੀਆ
ਪਾਗਲ ਕੌਣ ਹੈ ਇੱਕ ਮਿੰਟ ਠੀਕ ਹੈ ਕੱਟਾ
ਨਹੀਂ ਨਹੀਂ ਕੱਟਣੀ ਨਹੀਂ ਹੈ ਕੱਟਣੀ ਨਹੀਂ ਹੈ
ਅੱਛਾ ਅੱਛਾ ਪੂਰਾ ਦਸ ਮਿੰਟ ਕਰਨੇ ਆ
ਹਾਂ ਦਸ ਮਿੰਟ ਕਰਨੀ ਹੈ ਅੱਠ ਮਿੰਟ ਤੇ ਕੱਟ ਕੇ ਭੱਜਣਾ ਸੀ ਤੇ ਰਿਜੈਕਟ ਹੋਈ ਨ ਸੀ
ਉਹ ਮੈਂ ਸੋਚਿਆ ਪਿੱਛੇ ਉਹ ਕਹਿ ਰੇ ਨੇ ਰੌਲਾ ਬੜਾ
ਨਹੀਂ ਨਹੀਂ ਉਹ ਕੋਈ ਗੱਲ ਨਹੀ ਐ ਹੈਗਾ ਏ ਇੱਥੇ ਇੰਨੀ ਆਵਾਜ਼ ਦਾਂ ਨੀ ਹੁੰਦਾ ਹੁਣ ਮ ਜ ਸਵੇਰੇ ਦਿੱਲੀ ਵਾਲੇਹ ਸਵੇਰੇ ਨੀ ਅਹ ਕਦੋਂ ਗੱਲ ਕੀਤੀ ਸੀ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਸੀ ਮੈਂ ਮੈਂ ਮੈਂ ਕਿ ਮੈਂ ਤੂੰ ਤੇ ਕੰਮ ਕੀਤਾ ਨੀ ਮੈਂ ਤੇ ਕਿੰਨਿਆਂ ਨੂੰ ਮੈਸੇਜ ਕੀਤੇ ਕਿ ਮੇਰੇ ਕੋਲ ਚ
ਅੱਛਾ ਅੱਛਾ ਤੇ ਫੇਿਰ ਫ ਮਤਲਬ ਤੁਸੀਂ ਓਈਓ ਐਪ ਦੇ ਵਿੱਚ ਹੀ ਕਿ ਕਿਸੇ ਨੂੰ ਮੈਸੇਜ ਕਰ ਦਿੰਦੇ ਸੀ ਕਿ ਚਲੋ ਕੋਲ ਲਾਨੇ ਵਾਸਤੇ।
ਉ ਨਈ ਐ ਗਰੁੱਪ ਇਹ ਬਣਿਆ ਨੀ ਹੋਇਆ ਤੁਸੀਂ ਗਰੁੱਪ ਚ ਐਡ ਨੀ ਐ।
ਨਾ-ਨਾ ਗਰੁੱਪ ਚ ਐੜ ਹੀ ਨੀ ਐ।
ਕੋਈ ਗੱਲ ਨੀ ਦੂਸ ਮੈਂ ਕਹ ਕਰਾਨੀ ਆ ਕੋਈ ਗੱਲ ਨੀ ਉੱਥੇ ਮੈਂ ਵੇਖਿਆ ਨਾ ਬੱਚੇ ਕੁੜੀਆਂ ਇੱਕ ਦੂਜੇ ਨੂੰ ਮੈਸੇਜ ਕਰਦੀਆਂ ਪਈਆਂ ਸੀਂ ਮੁੰਡੇ ਇੱਕ ਦੂਜੇ ਮੈਸੇਜ ਕਰਦੇ ਪਏ ਸੀ ਕੋਈ ਫ੍ਰੀ ਹੈ ਤੇ ਕਾਲ ਕਰ ਲੋ।
ਅੱਛਾ-ਅੱਛਾ ਓ ਜਿਹਦੇ ਚ ਮੈਨੂੰ ਉਨੇ ਐਡਮਿਨ ਬਣਾਇਆ ਹੀ।
ਨਈਂ-ਨਈਂ ਉਹ ਨੀ ਹੈ ਦੂਜਾ ਜੇੜਾ-ਜੇੜਾ ਕੰਮ ਦਾ ਹੈਗਾ ਜਿਹੜਾ ਮੇਨ ਕੰਮ ਦਾ ਹੈਗਾ ਏ। ਉੱਥੇ ਇਨਫੋਰਮੇਸ਼ਨ ਆਦੀਆਂ। ਕੋਈ ਨੀ ਕਰਾ ਦਾਂਗੀ ਹੋਰ, ਹੋਰ ਸੁਣਾਓ ਤੁਹੀ ਗਰਮ ਗਰਮੀ ਨਾਲ
ਇਹਦੇ ਚ ਇਹ ਵੀ ਚੱਕਰ ਤੇ ਨੀ ਹੈ ਕਿ ਮਤਲਬ ਬਰਾਬਰ ਬੋਲਣਾ ਘੱਟ ਕੋਈ ਬੋਲੇ।
ਨਈਂ-ਨਈਂ ਏਚ ਵੀ ਐ ਏਚ ਕੋਈ ਚੱਕਰ ਨੀ ਐ।
ਮਤਲਬ ਮੈਂ ਬਿਲਕੁਲ ਫ੍ਰੀ ਦਿੰਦਾ।
ਹਾਂ ਬਸ ਆਪਾਂ ਨੋਰਮਲ ਤਰੀਕੇ ਨਾਲ ਦਸ ਮਿੰਟ ਗੱਲ ਕਰਨੀ ਐ ਬਸ ਗੱਲ ਖਤਮ।
ਸਿੰਪਲ ਦਸ ਮਿੰਟ ਕਰਨੀ ਐ ਹੋਰ ਕੋਈ ਫਾਲਤੂ ਦੀ
ਠੀਕ ਹੈ ਨਾ ਇੱਕ ਖਾਨਾ ਪੀਨਾ ਹੋ ਗਿਆ, ਵੈਦਰ ਹੋ ਗਿਆ, ਮੌਸਮ ਪਰਿਵਾਰ ਹੋ ਗਿਆ ਘੁੰਮਨਾ-ਫਿਰਨਾ ਐ ਚੀ ਜਦੇ ਗੱਲ ਕਰੋ ਜੇ ਕਰਨੀ ਹਾਂ ਚਲੋ ਠੀਕ ਐ ਫਿਰ, ਠੀਕ ਹੈ ਜੀ।